ਹੈਲੋ, ਸਸ਼੍ਰੀ ਅਕਾਲ ਜੀ, ਸਸ੍ਰੀ ਅਕਾਲ।
ਹੋਰ ਠੀਕ-ਠਾਕ ਓ।
ਹਾਂਜੀ ਵਧੀਆ, ਤੁਸੀਂ ਦੱਸੋ?
ਵਧੀਆ ਸਭ, ਹੋਰ ਕੋਈ ਪਰਿਵਾਰ ਸਭ ਵਧੀਆ।
ਹਾਂਜੀ ਵਧੀਆ ਤੁ ਤੁਆਡੇ
ਸਭ ਵਧੀਆ ਹੀ। ਹੋਰ, ਤੁਸੀਂ ਕੀ ਬਣਾਇਆ ਅੱਜ
ਸਾਡੇ।
ਹਾਂਜੀ।
ਸਾਡੇ ਬਣਾਈ ਜਾ ਰਹੇ ਹਜੇ ਤੱਕ।
ਕੀ ਬਣਾਇਆ ਫਿਰ ਵੀ
ਹਮ, ਅਮ, ਪੈਲਾਂ ਤਾਂ ਮੰਮੀ ਨੇ ਮੈਗੀ ਬਣਾਈ ਸੀਗੀ।
ਅੱਛਾ।
ਤੇ ਹੁਣ ਪਕੌੜੀ ਜਿਹੀ ਬਣਾ ਰਹੇ ਐ।
ਅੱਛਾ ਤੁਸੀਂ ਮੈਨੂੰ ਰੈਸਿਪੀ ਦੱਸ ਸਕਦੇ ਹੋ।
ਉਹਦੀ।
ਹਾਂਜੀ ਜੋ ਵੀ।
ਹਾਂ, ਹਾਂ ਦੱਸ ਦਾਂਗੀ।
ਹਾਂਜੀ, ਇਹਚੋ ਦੱਸ ਦੇ।
ਤਾਡੇ ਕੀ ਬਨਾਇਆ ਅੱਜ।
ਅਸੀਂ ਕੱਦੂ।
ਸੰਧੂ ਬਣਾਇਆ
ਹਾਂਜੀ।
ਉਹ ਹੋ, ਐਨੀ ਗਰਮੀ 'ਚ ਐਨੀ, ਹਾਂ ਠੰਡਕ ਹੁੰਦਾ।
ਹਾਂਜੀ।
ਇਹ ਗਰਮੀਆਂ 'ਚ ਕੌਣ ਖਾਂਦਾ ਕੱਦੂ?
ਗਰਮੀ 'ਚ ਹੀ ਹੁੰਦੇ ਨੇ ਕੱਦੂ।
ਹਮਮ ਹਾਂਜੀ, ਤੁਸੀਂ ਦੱਸੋ? ਪੈਲਾਂ ਕਿਵੇਂ ਬਣਾਇਆ ਸੀ।
ਮੈਂ ਤਾਂ ਈ ਐਵੇ ਸਿੰਪਲ, ਆਪਣਾ ਔਇਲ ਡਾਲ ਕੇ
ਹਾਂ।
ਜੇ ਆਪਣੇ ਪਿਆਜ਼ ਲਾ, ਟਮਾਟਰ ਦਾ ਪੇਸਟ ਵਿੱਚ ਹਰੀ ਮਿਰਚ। ਫੇਰ ਬਸ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਮਿਕਸ ਕਰ ਲਿਆ। ਉਹਦੇ ਮਸਾਲੇ ਐਡ ਕਰਤੇ, ਲੂਣ, ਮਿਰਚ ਜੋ ਵੀ ਹੁੰਦਾ ਆਪਣਾ। ਉਹਦੇ ਬਾਅਦ 'ਚ ਫਿਰ ਬਸ ਜਦੋਂ ਮਸਾਲੇ ਨਾ ਪੂਰੀ ਤਰ੍ਹਾਂ ਮਤਲਬ ਬਣ ਗਏ। ਪੱਕ ਗਏ, ਫਿਰ ਹੀ ਬਸ ਵਿੱਚ ਕੱਦੂ ਪਾਤਾ। ਫਿਰ ਜਦੋਂ ਪੂਰਾ ਮਤਲਬ ਪੱਕ ਗਿਆ, ਰਿੱਝ ਗਿਆ। ਮਾਰ ਕੇ, ਫਿਰ ਬਸ ਉਹ ਚੇ ਦੁੱਧ ਪਾਤਾ।
ਹੂੰ।
ਹਮ।
ਇੱਕ ਅਸੀਂ ਬਣਾਉਣੇ ਹੁੰਨੇ ਆਲੂ ਦੀ ਚਿਪਸ। ਉਹ ਦਸਾ ਤੁਹਾਨੂੰ ਕਿਵੇਂ ਬਨਾਦੇ ਆ ਅਸੀਂ ਪਰ ਓਦੇ, ਉਹਦੇ ਚ ਟਾਈਮ ਲੱਗਦਾ, ਜਿਵੇਂ ਇੱਕ ਦਿਨ ਲੱਗ ਜਾਂਦਾ ਪੂਰਾ।
ਅੱਛਾ ਜੀ, ਚਲੋ ਦੱਸੋ ਤਾਂ।
ਕਿਉਂਕਿ ਪਹਿਲਾਂ ਹਾਂ, ਕਿਉਂਕਿ ਪਹਿਲਾਂ ਉਹਨਾਂ ਨੂੰ ਪੂਰੇ ਮਤਲਬ ਸਾਫ਼ ਕਰਕੇ।
ਅੱਛਾ ਜੀ।
ਆਲੂ ਆ ਨੂੰ ਉਸ ਤੋਂ ਬਾਅਦ ਉਹਨਾ ਨੂੰ ਛਿੱਲ ਕੇ ਫੇਰ ਉਹਨਾਂ ਨੂੰ ਮਤਲਬ ਧੁੱਪੇ ਜਿਵੇਂ ਅਹ ਗੋਲ-ਗੋਲ ਕੱਟ ਤਾਂ ਉਹਨਾਂ ਦੀਆਂ ਫਾੜੀਆਂ ਜੀਆ।
ਅੱਛਾ ਜੀ।
ਉਹਨਾ ਨੂੰ ਉਹਨਾ ਨੂੰ ਪਹਿਲਾਂ ਧੁੱਪੇ ਸੁਕਾਉਣਾ ਪੈਂਦਾ ਹੈ।
ਅੱਛਾ ਜੀ।
ਉਹ ਸ਼ਾਮ ਨੂੰ ਨਾ, ਐਵੇਂ ਅਹ ਅਕੜੇ ਜੇ ਹੋ ਜਾਂਦੇ ਆ, ਇਕੱਠੇ ਜੇ ਹੋ ਜਾਂਦੇ ਆ, ਸਾਰੇ ਸੁੰਗੜ ਕੇ।
ਅੱਛਾ।
ਮਤਲਬ ਇਹ ਬਣਾਉਣੇ ਜਮਾ ਸਿੰਪਲ ਹੈ ਫੇਰ ਜਿਵੇਂ ਅਹ ਤੇਲ ਪਾ ਕੇ ਨਾ ਕੜਾਹੀ ਚ ਬੋਇਲ ਕਰਕੇ।
ਹਾਂਜੀ।
ਫੇਰ ਉਹ ਚੰਗੀ ਤਰ੍ਹਾਂ ਫੇਰ ਉਹਨਾ ਨੂੰ ਜਦੋਂ ਵਿੱਚੋ ਦੀ ਕੱਢਦੇ ਆ ਨਾ
ਅੱਛਾ।
ਫੇਰ ਉਹ ਜਿਵੇਂ ਮਤਲਬ ਸੁੰਗੜੇ ਹੋਏ ਨਾ ਉਹ ਜਮਾਂ ਅਹ ਐਵੇਂ ਫੁੱਲ ਜਾਂਦੇ ਤੇ ਕਰਾਰੇ ਜੇ ਹੋ ਜਾਂਦੇ ਐ।
ਅੱਛਾ ਜੀ।
ਫੇਰ ਉਹਨਾਂ ਨੂੰ ਮਤਲਬ ਆਪਾਂ ਕਿਸੇ ਡੋਂਗੇੇ ਚ ਪਾ ਕੇ
ਅੱਛਾ।
ਉਹਨਾਂ ਦੇ ਉੱਤੇ ਲੂਣ, ਮਿਰਚ ਵਗੈਰਾ ਆਪਾਂ ਛੰਡ ਕੇ ਚੰਗੀ ਤਰ੍ਹਾਂ ਚਟਨੀ ਵਗੈਰਾ ਰਲਾ ਕੇ ਫੇਰ ਖਾ ਸਕਦੇ ਆ। ਤੇ ਜਿਹੜੀ ਅਸੀਂ ਮੈਗੀ ਬਣਾਈ ਆ ਮੈਗੀ ਬਣਾਉਣ ਦੇ ਵੀ ਅਲਗ-ਅਲਗ ਤਰੀਕੇ ਹੁੰਦੇ ਆ।
ਹਾਂਜੀ, ਬਹੁਤ ਤਰ੍ਹਾਂ ਦੇ।
ਜਿਵੇਂ ਹਾਂ ਜਿਵੇਂ ਅਸੀਂ ਬਣਾਈ ਸੀਗੀ, ਅ ਮਤਲਬ ਸਿੰਪਲੀ ਬਣਾਈ ਸੀ ਗੀ।
ਅੱਛਾ।
ਪ, ਉਹ ਫਰਾਈ ਪੈਨ ਚ ਪਾਣੀ ਪਾ ਕੇ। ਸਿੱਧਾ ਹੀ, ਤੇਲ ਤੁਲ ਕੁਛ ਨਹੀਂ ਪਾਏ ਸਿੱਧਾ ਪਾਣੀ ਪਾ ਕੇ
ਕਵਾਲੀ,
ਹਾਂ ਉਸ ਤੋਂ ਬਾਅਦ ਜਿਹੜੀ ਅਹ ਮੈਗੀ ਹੁੰਦੀ ਉਹ ਚ ਪਾਤੀ ਉਹਦੇ
ਅੱਛਾ ਜੀ।
ਫਿਰ ਉਸ ਤੋਂ ਬਾਅਦ ਉਹਦੇ ਉਹ ਤੇ ਓ ਮਸਾਲਾ ਨਹੀਂ ਪਾਇਆ ਉਹਦੇ ਨਾਲ ਹੀ, ਜਦੋਂ ਉਹ ਪੂਰੀ ਮਤਲਬ ਉਬਲ ਗਈ ਚੰਗੀ ਤਰ੍ਹਾਂ ਜ ਲੱਗੀ ਪੱਕ ਗਈ, ਪੱਕਣ ਤੋਂ ਬਾਅਦ ਅਸੀਂ ਉਹਦੇ ਉਤੇ ਮਸਾਲਾ ਜੇ ਪਾਇਆ ਸੀਗਾ।
ਅੱਛਾ, ਜਿਹੜਾ ਮੈਗੀ ਮਸਾਲਾ ਹੁੰਦਾ ਜੀ।
ਹਾਂ, ਉਸ ਤੋਂ ਬਾਅਦ ਉੱਪਰ ਛੱਡ ਤਾ ਨਾ ਐਵੇਂ, ਫੇਰ ਦੋ ਮਿੰਟ ਉਹ ਦੇ ਉੱਤੇ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮਤਲਬ ਇਹ ਸਿੰਪਲ ਤਰੀਕਾ ਜਿਵੇਂ ਇੱਕ ਤਾਂ ਤੇਲ ਪਾ ਕੇ ਉਹਦੇ ਚ ਜਿਵੇਂ ਟਮਾਟਰ ਵਗੈਰਾ ਅਹ ਕੱਟ ਕੁੱਟ ਕੇ ਪਿਆਜ਼, ਲਸਣ ਕੁੱਟ ਕੇ ਉਸ ਤੋਂ ਬਾਅਦ ਮੈਗੀ ਪਾ ਕੇ ਫਿਰ ਉਸ ਉਸ ਤੋਂ ਬਾਅਦ ਤੇ ਬਾ ਪਾਣੀ ਪਾਂਨੇ ਆ ਫੇਰ ਉਬਲ ਜਾਂਦੀ ਹੈਗੀ ਐ।
ਹਾਂਜੀ-ਹਾਂਜੀ।
ਉਸ ਤੋਂ ਬਾਅਦ ਫਿਰ ਓ ਤਰੀਕੇ 'ਚ ਨੀ ਬਣਾਦੇ ਅਸੀਂ ਸਿੰਪਲ ਤਰੀਕੇ ਨਾਲ ਬਣਾਨੇ ਆ।
ਹਾਂਜੀ ਏਗਾ ਵੀ ਮਤਲਬ ਬੀਬੀ ਨੂੰ ਏਈ ਲੱਗ ਰੇ ਨਾਲੇ ਪਾਣੀ ਸਿੱਟੀ ਜਾਂਦੀ ਏ ਨਾਲੇ ਵੀ ਚਲੋ ਆਪਣੇ ਲਈ ਨਾ ਸੇ ਮਤਲਬ ਥੋੜੀ ਜੀ ਹਲ
ਸਿਹਤ ਲਈ, ਕਿਉਂਕਿ ਜੇ ਤੇਲ ਵੀ ਪਾਵਾਂਗੇ ਆਪਾਂ ਤੇਲ ਆਲੀ ਨੀ ਚੰਗੀ ਲੱਗਦੀ।
ਹਾਂਜੀ ਜਿਵੇਂ ਹੁਣ ਕਈ ਵਾਰ ਚਲੋ ਅਸੀਂ ਜੇੜੀਆ ਆਪਣੇ ਘਰ, ਘਰ ਦੀਆਂ ਸੇਵੀਆਂ ਨੀ ਹੁੰਂਦੀਆਂ
ਹੂੰ।
ਅਸੀਂ ਉਨਾਂ ਦੀ ਵੀ ਬਣਾ ਲੈਂਨੇ ਆ ਜੀ, ਮਤਲਬ ਉਨਾਂ ਨੂੰ ਪਾਣੀ ਚੋਂ ਉਬਾਲ ਪਾਣੀ 'ਚ ਉਬਾਲ ਲੈਂਨੇ ਆ।
ਹੂੰ।
ਇੱਕ-ਇੱਕ ਦੋ ਮਿੰਟ ਲਈ ਬਸ ਪਾਣੀ 'ਚ ਬਾਲ ਕੇ ਜਦੋਂ ਹਲਕੀਆਂ ਜੀ ਸੋਫਟ ਹੋ ਜਾਂਦੀਆਂ ਨੇ ਗੀਆਂ 'ਤੇ ਫਿਰ ਉਨਾਂ ਨੂੰ ਮਤਲਬ ਛਾਨਣੀ 'ਚ ਜੇੜੀ ਆਪਣੀ ਮਤਲਬ ਗਲੀਆਂ ਜੀ ਆਲਾ ਭਾਂਡਾ ਹੁੰਦਾ ਕੋਈ ਵੀ ਛਾਣਨੀ ਆਪ ਓ 'ਚ ਰ ਕੱਢ ਲੈਂਨੇ ਆ ਉਦਾ ਸਾਰਾ ਪਾਣੀ ਮਤਲਬ ਸੋਕਿਆ ਜਾਂਦਾ ਐ।
ਜਿਵੇਂ ਆਪਣਾ ਲਸਣ, ਟਮਾਟਰ, ਪਿਆਜ਼ ਦਾ ਤੇ ਆਹ ਤੜਕਾ ਲਾ ਕੇ ਫਿਰ ਬਸ ਵਿੱਚ ਮਸਾਲੇ ਪਾ ਦਿੰਨੇ ਆ ਜੀ। ਫਿਰ ਬਸ ਉੱਪਰ ਮੈਗੀ ਪਾ ਦੇਨੇ ਆ ਓ ਵੀ ਛੇਤੀ ਬਣ ਜਾਂਦੀ ਐ ਨਾਲੇ ਮਤਲਬ ਵੀ ਆਪਣੇ ਘਰ ਦੇ ਆਟੇ ਦੀ ਹੁੰਦੀਆਂ ਨੇ।
ਹੂੰ, ਅੱਛਾ।
ਮੈਗੀ ਮਸਾਲੇ ਦੇ ਪਾਊਚ ਲਿਆ ਕੇ ਰੱਖ ਲੈਂਨੇ ਆ ਓ ਪਾ ਦੇਣੇ ਆ ਵਿੱਚ।
ਹਾਂ ਤੇ ਅ ਮਤਲਬ ਓ ਜੇੜਾ ਵੱਡਾ ਪ ਇੱਕ ਤਾਂ ਜੇੜਾ ਪੈਕਟ ਦੇ ਵਿੱਚ ਆਂਦਾ ਐ ਮਸਾਲਾ ਜੇਆ।
ਹਾਂਜੀ ਉਦੇ ਅਲੱਗ ਤੋਂ ਵੀ ਪਾਉਚ ਮਿਲਦੇ ਨੇ।
ਹਾਂ‌ ਮੇਰੇ ਹਿਸਾਬ ਨਾਲ ਟੇਸਟ ਸੇਮ ਈ ਹੁੰਦਾ ਦੋਵਾਂ ਦਾ।
ਹਾਂਜੀ ਮਤਲਬ ਵੀ ਚਲੋ ਨਾ ਏ ਆਪਣੇ ਫਿਰ ਵੀ ਘਰ ਦਾ ਆਟਾ ਹੁੰਦਾ ਨਾ ਓ ਮੈਦਾ ਹੁੰਦਾ ਆਪਣੇ ਮ ਲੀਵਰ ਲਈ ਵਧੀਆ ਨੀ ਹੁੰਦਾ। 'ਤੇ ਏ ਘਰ ਦਾ ਆਟਾ ਥੋੜਾ ਜਾ ਵਧੀਆ ਹੁੰਦਾ ਆ ਚਲੋ ਨਾ ਆਪਣੇ
ਹੂੰ।
'ਤੇ ਫੇਰ ਅਸੀਂ ਘਰਦੇ
ਅ ਅਸੀਂ ਤਾਂ ਉਦੇ ਨਾਲੇ ਪੰਗੇ ਲਏ ਹੁੰਦੇ ਆ ਜੇੜੇ ਸੇਵੀਆਂ ਨੀ ਹੁੰਦੀਆਂ।
ਹਾਂਜੀ ਜੇੜੀਆ ਸੇਵੀਆਂ ਹੁੰਦੀਆਂ ਨੇ ਆਪਣੇ ਆਲੀਆਂ ਮਤਲਬ ਹੁਣ ਬਾ
ਆਟੇ ਦੀਆਂ ਆਪਾਂ ਉਨਾਂ ਨੂੰ ਵੀ ਨਮਕੀਨ ਬਣਾ ਸਕਦੇ ਆ ਅਸੀਂ ਤਾਂ ਬੋਤ ਵਾਰੀ ਬਣਾ ਕੇ ਦੇਖਿਆ ਵੈਸੇ ਵਧੀਆ ਬਣ ਜਾਂਦੀ ਐ ਪਰ ਓ ਆਟਾ ਏ ਨਾ ਜੇੜਾ ਓ ਕੱਠਾ ਸੁੰਗਲ ਮਤਲਬ ਕੱਠਾ ਚਿੱਪ ਜਾਂਦਾ ਐਵੇਂ। ਹੂੰ।
ਜਿਵੇਂ ਪਾ ਪਾਂ ਵੀ 'ਚ ਆਪਾਂ ਸਿੰਪਲ ਪਾਣੀ 'ਚ ਜੇ ਤਾਂ ਆਪਾਂ ਉਨੂੰ ਨਾ ਬਾਲ ਦੇ ਨੀ ਹੈਗੇ ਫੇਰ ਤਾਂ ਓ ਕੱਠਾ ਹੋ ਜਾਂਦਾ ਜੀ।
ਹੂੰ।
ਜੇ ਆਪਾਂ ਉਨੂੰ ਸਿੰਪਲ ਪਾਣੀ 'ਚ ਬਾਲ ਕੇ ਸਿਰਫ਼ ਇੱਕ-ਦੋ ਮਿੰਟ ਲਈ ਤਾਂ ਫਿਰ ਉਨੂੰ ਕੱਢ ਲੇ ਫੇਰ ਓ ਵਧੀਆਂ ਬਣ ਜੁਗੀ ਫੇਰ ਓ ਸਿਮ ਜਿਵੇਂ ਕੱਲਾ-ਕੱਲਾ ਜਿਵੇਂ ਆਪਣੀ ਮੈਗੀ 'ਚ ਹੁੰਦਾ ਸੇਮ ਉਹੀ ਟੇਸਟ ਉਹੀ ਕਲ ਆਹ ਦੇਖਣ ਚ ਵੀ ਸਭ ਕੁਛ ਸੇਮ ਹੁੰਦੈਂ। ਤਾਂ, ਤੁਸੀਂ ਟਰਾਈ ਕਰਕੇ ਦੇਖਿਓ ਕਦੀ
ਹਾਂ, ਪਰ ਮਤਲਬ ਕਿ ਦੋ ਤਿੰਨ ਵਾਰੀ, ਅਸੀਂ ਉਵੇਂ ਨੀ ਬਣਾਇਆਂ। ਬੋਇਲ ਕਰਕੇ ਨ੍ਹੀਂ ਬਣੇ
ਹਾਂ ਓ ਹਾਂਜੀ, ਉਹ ਮੈਂ ਵੀ ਪਹਿਲਾਂ ਸਿੱਧੇ ਹੀ ਬਣਾਉਂਦੀ ਸੀ, ਜਿਵੇਂ ਆਪਾਂ ਤੜਕਾ ਲਾਇਆਂ ਵਿੱਚ ਸੇਵੀਆਂ ਪਾਤੀਆਂ। ਪਾਣੀ ਪੌਤ ਚਲੋ ਹਲਕਾ ਜਾ ਉਹ ਇਕੱਠੀਆਂ ਹੋ ਜਾਂਦੀਆਂ ਸੀ, ਨਾਲ਼ ਚਿਪ ਜਾਂਦੀਆਂ ਸੀ, ਉਨਾਂ ਭਾਂਡੇ ਦੇ ਨਾ ਜਿਵੇਂ
ਨਮਕੀਨ ਚੋਲ ਨਾਲ। ਨਮਕੀਨ ਚੌਲ ਦਾ ਵੀ ਇਹੀ ਤਰੀਕਾ ਤੁਹਾਡਾ, ਉਹ ਕਿਵੇ ਬਣਾਣੇ ਓ ਤੁਸੀਂ
ਨਮਕੀਨ ਚੌਲ ਜਾ ਤਾਂ ਤੁਸੀਂ ਦੇਖੋ ਕੜਾਈ 'ਚ ਬਣਾਉਣੇ ਆ। ਫੇ਼ਰ ਤਾਂ ਅਸੀਂ ਉਬਾਲ ਲੈਂਣੇ ਆ, ਇੱਕੋ ਸਾਈਡ ਤੇ
ਓਬਾਲ ਬਾਲ ਕੇ
ਹਾਂਜੀ, ਜੇ ਕੁੱਕਰ ਚ ਬਣਾਈਏ ਤੇ ਅਸੀਂ ਏਵੀ ਮਤਲਬ ਜੇ ਤੜਕਾ ਲਾਇਆਂ ਵਿੱਚ ਪਾਣੀ ਪਾਇਆਂ ਅਧਾ ਗਿਲਾਸ- ਤੇ ਫੇ਼ਰ ਮਤਲਬ ਐਵੀਂ ਚੌਲ ਪਾ ਤੇ ਬੱਸ ਫ਼ੇਰ ਉਹ ਜਦੋਂ ਸੀਟੀਆਂ ਲੱਗਦੀਆਂ ਨੇ ਦੋ, ਫ਼ੇਰ ਉਦੋਂ ਬਾਅਦ ਚ ਬਣ ਜਾਂਦੇ ਨੇ ਗੇ
ਅੱਛਾ।
ਹਾਂਜੀ, ਤੁਸੀਂ ਕਿਵੇਂ ਬਣਾਉਣੇ ਓ ਨਮਕੀਨ ਚੌਲ
ਅਹ ਮਤਲਬ, ਉਵੇਂ ਅਹ ਕੜਾਹੀ ਪਹਿਲਾਂ ਚੋਲਾਂ ਨੂੰ, ਚੰਗੀ ਤਰ੍ਹਾਂ ਸਾਫ਼ ਕਰਕੇ
ਹਾਂਜੀ।
ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਇਚ ਭਗੋ ਕੇ
ਅੱਛਾ।
ਓਸ ਤੋ ਬਾਅਦ ਕੜਾਹੀ ਚ ਤੇਲ ਪਾ ਕੇ, ਜ਼ੀਰਾ ਪਾ ਕੇ
ਹਾਂਜੀ।
ਫੇ਼ਰ ਜਿਹੜੇ, ਅਸੀਂ ਪਿਆਜ਼ ਅ ਤੇ ਆਲੂ ਪਾਉਂਣੇ ਹੁਣੇ ਆ, ਉਹ ਵੀ ਉਹਨਾਂ ਵਿੱਚ ਪਾ ਕੇ ਜੀ, ਜਿਵੇਂ ਸਬਜ਼ੀ ਤਰ੍ਹਾਂ ਤੜਕਾ ਪਾ ਕੇ, ਉਹਨਾਂ ਦੇ ਵਿੱਚ ਤੜਕਾ ਦੇ ਕੇ, ਤੇ ਮਤਲਬ ਜਦੋਂ ਅਸੀਂ ਆਲੂ ਤੇ ਟਮਾਟਰ ਵਗੈਰਾ, ਉਹ ਪਾਤਿਆ ਉਹਨਾਂ ਦੇ ਉੱਤੇ ਜਿਵੇਂ ਅਸੀਂ ਅਹ ਨੂਨ, ਅਹ ਨਮਕ ਤੇ ਮਿਰਚਾਂ ਵੀ ਪਾ ਦਿਣੇ ਆ ਹਾਂ, ਹ ਹਾਂ ਜੇ ਕਲਰ ਲੈਣਾ ਹੋਵੇ ਤਾਂ
ਹਾਂਜੀ।
ਹਲਦੀ ਨੂੰ ਨਮਕ ਮਿਰਚ ਪਾ ਕੇ, ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਜਦੋਂ ਉਹ ਪੱਕ ਜਾਂਦੇ ਆ। ਉਸ ਤੋਂ ਬਾਅਦ ਉਹਨਾਂ ਵਿੱਚ ਚੌਲ ਪਾ ਕੇ
ਹਾਂਜੀ।
ਤੋ ਮਤਲਬ ਪਾਣੀ ਪਾ ਕੇ, ਫ਼ੇਰ ਉਹਨਾਂ ਨੂੰ ਕਵਰ ਕਰ ਦਿਣੇ ਆਂ
ਹਾਂਜੀ। ਉਹ ਵੀ ਵਧੀਆਂ ਬਣ ਜਾਂਦੇ ਨੇ ਗੇ।
ਹਾਂ ਮਤਲਬ ਸਿੰਪਲ ਈ ਆ ਜਦੋਂ
ਹਾਂਜੀ -ਹਾਂਜੀ -ਹਾਂਜੀ।
ਇਹ ਤਾਂ, ਹਰ ਕੋਈ ਬਣਾ ਲੈਂਦਾ।
ਹਾਂਜੀ, ਤੁਸੀਂ ਕਦੇ ਕੋਈ ਸਪੈਸ਼ਲ ਰੈਸ ਪੀ, ਟਰਾਈ ਕੀਤੀ। ਜਿਵੇਂ ਮਤਲਬ ਬੀ ਆਹ ਕਹਿਦੇ, ਵਾਇਰਲ ਜੀ ਹੁੰਦੀਆਂ ਨੇ ਜਿਵੇਂ ਬਰਗਰ, ਤੇ ਜਿਵੇਂ ਕੁਲਚਾ
ਕੀਤੀ ਏ, ਕੀਤੀ ਏ, ਅਸੀ, ਅਸੀ ਬਹੁਤ ਵਾਰੀ ਕੀਤੀ ਏ
ਅੱਛਾ। ਵਧੀਆ ਬਣ ਜਾਂਦੇ ਨੇ‌।
ਹਾਂ। ਮਤਲਬ ਇੱਕ ਵਾਰੀ ਮੈਂ ਤੇ, ਮੇਰੀ ਸਿਸਟਰ ਨੇ ਕੀਤੀ ਸੀ।
ਅੱਛਾ।
ਟਿੱਕੀਆਂ। ਅਸੀਂ ਪਤਾ ਕੀਤ, ਮਤਲਬ ਜਿਹੜਾ ਚੋਲ ਨੀ ਹੁੰਦੇ, ਜਿਹੜੇ ਚਾਵਲ ਨਹੀਂ ਕਹਿ ਸਕਦੀ, ਚੌਲ ਨੂੰ ਚੰਗੀ ਤਰ੍ਹਾਂ ਉਬਾਲ ਕੇ
ਅੱਛਾ।
ਨਈ ਚੋਲ ਆ ਨਾ ਜਿਹੜੇ ਪਹਿਲਾਂ ਉਹਨਾਂ ਨੂੰ ਸਾਫ਼ ਕਰਕੇ
ਹਾਂਜੀ।
ਕੋਈ ਫਿਰ ਉਹਨਾਂ ਚ ਪਾਣੀ ਪਾ ਲਿਆ ਜਿਵੇਂ, ਫਿਰ ਉਹਨਾਂ ਨੂੰ ਮਿਕ ਮਿਕਸੀ ਚ ਗ੍ਰੈਂਡ ਕਰਕੇ ਨਾ ਚੰਗੀ ਤਰ੍ਹਾਂ ਉਹਨਾਂ ਦਾ ਜਿਵੇਂ ਉਹ ਬਣ ਗਿਆ। ਪੇਸਟ ਜਾਂ ਬਣਾ ਕੇ ਹਾਂ ਵਿੱਚ ਵਿਚ ਉਹਨਾਂ ਦੇ ਨਾ ਪੇਸਟ ਬਣ ਗਿਆ ਨਾ ਫਿਰ ਉਹਨਾਂ ਦੇ ਵਿੱਚ ਅਸੀਂ ਨਾ ਉਹ ਪਾਤੀ ਸੀਗੀ, ਜਿਵੇਂ ਮੂੰਗੀ ਦੀ ਦਾਲ ਨੀ ਹੁੰਦੀ ਜਿਹੜੀ।
ਅੱਛਾ ਜੀ।
ਉਹਦਾਂ ਵੀ ਪੇਸਟ ਪਾ ਤਾ।
ਅੱਛਾ ਜੀ।
ਉਸ ਤੋਂ ਬਾਅਦ ਉਹਦੇ ਚ ਨਾ ਥੋੜੀ ਇਨੋ ਪਾ ਕੇ ਛੱਡਤਾ।
ਅੱਛਾ ਜੀ।
ਉਹਨੇ ਨਾ ਫਿਰ ਇਨੋ ਪਾ ਕੇ ਛੱਡਤਾ
ਅੱਛਾ।
ਉਸ ਤੋਂ ਬਾਅਦ ਏਹ ਮਤਲਬ ਕੜਾਹੀ ਉਹਨਾਂ ਨੂੰ ਨੇ ਫਿਰ ਅਲੱਗ ਜਿਵੇਂ ਗਲਾਸ ਨੀਂ ਹੁੰਦੇ ਛੋਟੇ-ਛੋਟੇ
ਅੱਛਾ ਜੀ। ਹਾਂ- ਹਾਂ ਹੈਲੋ।
ਉਹਨਾਂ ਦੇ ਵਿੱਚ ਨਾ ਮਤਲਬ ਤੇਲ ਪਾ ਕੇ ਅੰਦਰੋਂ ਤੇਲ ਨਾਲ ਜਿਵੇਂ ਆਪਾਂ ਕਹੀਏ ਨਾ ਉਹਨਾ ਤੇਲ ਲਾ ਲਿਆ ਅੰਦਰ ਜਿਵੇਂ ਅੰਦਰ- ਅੰਦਰ, ਫਿਰ ਉਹਨਾਂ ਨੂੰ ਨਾ ਜਿਹੜਾ- ਜਿਹੜਾ ਪੇਸਟ ਬਣਾਇਆ ਸੀ ਉਹਨਾਂ ਨੂੰ ਉਦੇ ਵਿੱਚ ਪਾ ਤਾ ਗਲਾਸਾਂ ਦੇ ਉਸ ਤੋਂ ਬਾਅਦ ਪਾਨੀ ਗਰਮ ਕਰਕੇ ਨਾ
ਅੱਛਾ ਸਟੀਮ- ਸਟੀਮ ਦੇ ਕੇ ਬਣਾਇਆ।
ਹਾਂ ਗਰਮ- ਗਰਮ ਪਾਣੀ ਚ ਉਹਨਾਂ ਨੂੰ ਮਤਲਬ
ਰੱਖ ਕੇ।